ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਮੈਂ ਠੀਕ ਹਾਂ ਤੁਸੀਂ ਦੱਸੋ?
ਘਰ ਬਾਹਰ ਕਿੱਦਾਂ।
ਸਾਰੇ ਵਧੀਆ ਠੀਕ, ਠਾਕ ਨੇ ਸਾਡੇ ਨਾਲ
ਓਕੇ ਜੀ ਗਏ ਨੀ ਕਿਥੇ?
ਬਸ ਆਪਾਂ ਤਾਂ ਅੱਜ ਘਰ ਹੀ ਸੀਗੇ ਸੋਂ ਸਾਡੇ ਘਰ ਦੇ ਬਿਜ਼ੀ ਹੋ ਰਹੇ ਨੇ ਕਿਉਂਕਿ ਹੁਣ ਥੋੜਾ ਮੌਸਮ ਮਤਲਬ ਮੀਂਹ ਪੈ ਰਿਹਾ ਨਾ ਤੇ ਖੇਤਾਂ ਦਾ ਕੰਮ ਚੱਲ ਰਿਹਾ ਝੋਨਾ ਵਗੈਰਾ ਲੱਗ ਰਿਹਾ ਨਾ ਤਾਂ ਫ ਉਹ ਬਿਜ਼ੀ ਹੋ ਰਹੇ ਨੇ ਘਰ ਦੇ ਵੀ
ਅੱਛਾ! ਮਤਲਬ ਕੀ ਪਾਪਾ ਕੀ ਫਾਰਮਿੰਗ ਹੀ ਕਰਦੇ ਹੈ?
ਹਾਂ, ਹਾਂ ਖੇਤੀ ਕਰਦੇ ਹ ਉਹ ਲਗਾਏ ਹੋਏ ਨੇੇ ਮਤਲਬ ਝੋਨਾ ਲੱਗਦਾ ਪਿਆ ਹੈ ਨਾ ਹੁਣ। ਚਾਵਲ ਦੀ ਫ਼ਸਲ ਤੇ ਫੇਰ ਫਿਰ ਉਹ ਮਤਲਬ ਜਿਹੜੇ ਮਜ਼ਦੂਰ ਵਗੈਰਾ ਲੱਗੇ ਨੇ ਫ਼ੇਰ ਉਹਨਾ ਨੂੰ ਵੇਖਣਾ ਉੱਥੇ ਹੈ ਨਾ ਉਹਨਾਂ ਨੂੰ ਚਾਹ ਪਾਣੀ ਦੇਣਾ। ਤੇ ਫਿਰ, ਨਹੀਂ-ਨਹੀਂ ਉਹ ਘਰੇ ਰਹਿੰਦੇ ਨੇ ਉੱਥੇ।
ਮੰਮੀ ਘਰੇ ਹੀ ਆ, ਮੰਮੀ ਚਾਹ ਪਾਣੀ ਬਣਾ ਕੇ ਦਿੰਦੇ ਆ।
ਹਾਂਜੀ-ਹਾਂਜੀ ਫੇਰ ਉਹ ਮੇਰੇ ਮਤਲਬ ਪਾਪਾ ਜੀ ਲੇਟ ਆਂਦੇ ਆ ਨਾ ਫਿਰ ਸਮਾਨ ਸਮੂਨ ਫੇਰ ਉੱਧਰ ਦਾ ਵੀ ਦੇਖਣਾ। ਕਦੇ-ਕਦੇ ਮਤਲਬ ਗੇੜਾ ਮਾਰ ਆਂਦੇ ਆ ਪਰ ਥੋੜਾ ਦੂਰ ਆ ਸਾਡੇ ਖੇਤ
ਕਿੰਨੇ ਕਿੱਲੇ ਆ?
ਹਮ ਤਿੰਨ ਚਾਰ ਹੈਗੇ ਆ ਚਾਰ
ਓਕੇ ਜੀ।
ਕਦੇ ਮਤਲਬ ਠੇਕੇ ਤੇ ਵੀ ਨਾ, ਨਾ, ਨਾ ਪਿੰਡ ਦੇ ਵਿੱਚ, ਠੇਕੇ ਤੇ ਵੀ ਲੈ ਲੈਂਦੇ ਹਾਂ ਜਿਵੇਂ ਕਿੱਲੇ ਦੇ ਹਿਸਾਬ ਦਾ ਉਹ ਹੁੰਦਾ ਮਤਲਬ ਉਹਦਾ
ਹਾਂਜੀ-ਹਾਂਜੀ ਉਹ ਤਾਂ ਪਤਾ ਹਿਸਾਬ ਸਾਲ ਦਾ ਹੁੰਦਾ।
ਹਾਂ, ਹਾਂ, ਹਾਂ।
ਕਿੰਨੇ ਰੁਪਏ ਚੱਲ ਰਿਹਾ ਉੱਧਰ?
ਪਚਾਸ ਸੱਠ ਤਾਂ ਹੈਗਾ ਵਾ ਸਾਲ ਦਾ ਮੇਰੇ ਹਿਸਾਬ ਨਾਲ ਤੇ, ਬਾਕੀ ਹਾਂ
ਹਾਂ-ਹਾਂ
ਪਰ ਪੱਕਾ ਪਤਾ ਹੈ। ਹੁਣ ਤਾਂ ਦੇਖੋ ਮਹਿੰਗਾਈ ਨਾਲ ਹੋ ਹੀ ਰਹੀ ਹੈ ਨਾ ਫਿਰ
ਸਾਡੇ, ਉੱਧਰ ਤਾਂ ਮਹਿੰਗਾਈ ਹੈਗੀ ਆ। ਫਿਰ ਵੀ ਸਾਡੇ ਪਹਾੜਾਂ ਚ ਹੈਗੇ ਆ ਨਾ ਕਿੱਲੇ, ਉਹ ਉੱਧਰ ਕਾਲੇਆਮ ਟੱਪ ਕੇ
ਅੱਛਾ-ਅੱਛਾ।
ਹਾਂ ਉੱਧਰ ਹੈਗੇ ਆ ਤਿੰਨ ਚਾਰ ਕਿੱਲੇ ਉੱਧਰ ਹੈਗਾ ਰੇਟ ਪੈਂਤੀ ਤੋਂ ਚਾਲੀ ਹਜ਼ਾਰ।
ਹਾਂ ਕਿਉਂਕਿ ਉੱਧਰ ਫਿਰ ਥੋੜਾ ਪਾਣੀ ਦਾ ਵੀ ਹੈਨਾ ਉਹ ਥੋੜਾ ਕਮੀ ਹੋਏਗੀ ਉੱਧਰ ਠੀਕ ਹੈ
ਹਾਂ ਪਾਣੀ ਦਾ ਸਰਕਲ ਕੰਮ ਹੈ ਨਾ, ਤਾਂ ਕਰਕੇ ਰੇਟ ਸਸਤਾ ਹੈ।
ਫਸਲਾਂ ਵੀ ਉਹ ਦੂਜੀਆਂ ਹੁੰਦੀਆਂ ਨੇ ਨਾ ਜਿਵੇਂ ਆਪਣੇ ਤੇ ਤਾਂ ਇੱਧਰ ਦੂਜੇ ਇਲਾਕੇ ਚ ਆਪਾਂ ਤੇ
ਹਾਂ, ਗੇਹੂ ਵੀ ਹੁੰਦੀ ਆ। ਚਾਵਲ ਵੀ ਹੁੰਦੇ ਆ, ਕਾਫੀ ਚੀਜ਼ਾਂ ਹੁੰਦੀ ਆ। ਹਾਂ-ਹਾਂ ਉੱਧਰ ਹੋ ਜਾਂਦੀ ਆ।
ਉਹੀ ਹੈ ਕਈ ਫਸਲਾਂ ਤੇ ਜਿਵੇਂ ਪਹਾੜੀ ਇਲਾਕੇ ਚ ਹੁੰਦੀਆਂ ਨੇ ਜਿਵੇਂ ਅਦਰਕ ਵਗੈਰਾ ਹੈ। ਇਹ ਤੇ ਪਹਾੜੀ ਇਲਾਕ਼ੇ ਚੋ ਹੀ ਆਉਂਦੀਆਂ ਨੇ। ਚਾਹ ਵਗੈਰਾ ਜਿਵੇਂ ਚਾਹ ਪਤੀ ਹੁੰਦੀ ਹੈ ਨਾ ਹਾਂ ਟਮਾਟਰ ਵੀ ਹੋ ਜਾਂਦੇ ਨੇ। ਆਪਣੇ ਇਲਾਕੇ ਚ ਹੁੰਦੇ ਨੇ ਟਮਾਟਰ ਤੇ ਹੋਰ ਵੀ ਕਾਫੀ ਚੀਜ਼ਾਂ ਨੇ। ਹੋਰ ਜਿਵੇਂ ਫਰੂਟ ਵਗੈਰਾ ਹੈ ਨਾ ਇਹ ਤੇ
ਮੱਕੀ ਵਗੈਰਾ ਵੀ ਬੋਹੰਦੇ ਆ ਨਾ
ਹਾਂ ਸੇਬ ਵਗੇਰਾ ਵੀ ਹਰੇ ਨੇ ਪਹਾੜੀ ਇਲਾਕੇ ਚ।
ਸੇਬ ਤਾਂ ਫਿਰ ਜ਼ਿਆਦਾ ਉੱਤੇ ਹੁੰਦੇ ਆ ਕਿਨੋੌਰ ਚ
ਅੱਛਾ, ਸਾਡੇ ਇੱਧਰ ਦਾ ਮਤਲਬ ਜਿਵੇਂ ਝੋਨਾ ਲਗਾ ਲਿਆ ਜੇ ਉਹ ਕਣਕ ਲਾ ਲਈ ਇਹ ਹੋਰ ਸਬਜ਼ੀਆਂ ਜਿਵੇ ਮਟਰ ਮਟਰ 'ਚ ਹੁੰਦੇ ਨੇ ਹੁਣ ਦਾ ਸਿਮਲਾ ਮਿਰਚਾਂ ਨੇ। ਚੱਲਦੇ ਨੇ ਟਮਾਟਰ ਵਗੈਰਾ
ਹਾਂਜੀ-ਹਾਂਜੀ।
ਹੋਰ ਠੀਕ ਠਾਕ, ਤੁਸੀਂ ਸੁਣਾਓ ਕੀ ਕਰ ਰਹੇ ਹੋ?
ਕੁਛ ਨੀ ਜੀ ਬਸ ਬੈਠੇ ਹਾਂ
ਅੱਛਾ, ਜਿਵੇਂ ਤੁਹਾਡਾ ਜਿਵੇਂ ਆਪਣਾ ਤੁਹਾਡਾ ਘਰ ਆ। ਤੁਹਾਡੇ ਕੱਚੀ ਥਾਂ ਵੀ ਹੈਗੀ ਆ?
ਹਾਂਜੀ?
ਜਿਵੇਂ ਕੱਚੀ ਜਗ੍ਹਾ ਵੀ ਹੈਗੀ ਹੈ ਤੁਸੀਂ ਕੱਚੀ ਜਿਵੇ ਮੱਟੀ ਵਾਲੀ ਜਗ੍ਹ ਜਿਵੇਂ ਤੁਸੀਂ ਕੁਛ ਲਗਾ ਸਕਦੇ ਹੋ?
ਹਾਂ, ਸਾਈਡ ਚ ਹੈਗੀ ਆ
ਸਾਡੇ ਵੀ ਹੈਗੇ ਪਤਰ ਏਸੀ ਤਾਂ ਲਗਾ ਕੇ ਰੱਖਦੇ ਫੁੱਲ ਵਗੈਰਾ ਲਗਾਏ ਹੋਏ ਅਸੀ ਗਮਲੇ ਰੱਖੇ ਹੋਏ ਨੇ ਤੇ ਹੋਰ ਸਬਜ਼ੀਆਂ ਸੁਬੀਆਂ ਵੀ ਕਈ ਸਬਜ਼ੀਆਂ ਵੀ ਲਾਈ ਹੋਨੇ ਘਰ ਦੀ ਹੁੰਦੀ ਜਿਵੇਂ ਤੋਰੀਆਂ ਵਗੈਰਾ
ਹੂੰ ਅਸੀ ਵੀ ਲਾਈਆਂ ਸੀ। ਤੋਰੀਆਂ ਭਿੰਡੀ ਮਿਰਚਾਂ ਕਾਫੀ ਚੀਜ਼ਾਂ ਲਾਈਆਂ ਮੰਮੀ ਲਾਂਦੀ ਆ।
ਹਾਂ ਮੇਰੇ ਡੈਡੀ ਲਾਂਦੇ ਨੇ। ਕਿਂਉਕਿ ਖੇਤਾਂ 'ਚ ਤਾਂ ਰਹਿੰਦੇ ਨੇ ਉਹਨਾਂ ਨੂੰ ਸਾਰਾ ਪਤਾ ਵਾ। ਫੇਰ ਆਪਣੇ ਘਰ ਦੀ ਹੁੰਦੀ ਆ ਨਾ ਸਬਜੀ ਵਧੀਆ ਹੁੰਦੀ ਵਧ
ਹਾਂ ਉਹ ਤਾਂ ਹੈ ਜੀ ਦਵਾਈਆਂ ਨਾਲ ਤਾਂ ਵਧੀਆ ਹੁੰਦੀ ਆ।
ਠੀਕ
ਹ ਹਾਂ ਬੋ ਹੀ ਦਿੰਦੀ ਆ ਮੰਮੀ ਕਦੇ ਕਦਾਰ ਲੱਗ ਹੀ ਜਾਂਦੀ ਆ।
ਸਾਨੂੰ ਵੀ ਭੇਜਦੀਓ ਫੇਰ ਕੋਈ ਨਾ
ਕੋਈ ਨਾ ਜ਼ਰੂਰ ਜਦੋਂ ਹੋਏਗੀ ਮੈਨੂੰ ਦੱਸਾਂਗਾ
ਕੋਈ ਗੱਲ ਨਹੀਂ ਤੁਸੀਂ ਸਾਡੇ ਵੱਲੋਂ ਲੈ ਜਿਓ ਆਪਾਂ ਤੁਹਾਡੇ ਤੋਂ ਲੈ ਲਾਂਗੇ।
ਹਾਂਜੀ
ਮੈਂ ਕਿਹਾ ਅਸੀਂ ਤੁਹਾਡੇ ਵੱਲੋਂ ਲੈ ਲਾਂਗੇ ਤੁਸੀਂ ਸਾਡੇ ਤੋਂ ਲੈ ਲਿਓ।
ਕੋਈ ਨੀ ਕੋਈ ਨੀ ਐਨੀ ਟਾਈਮ ਜਦੋਂ ਮਰਜ਼ੀ ਐਵੇਂ ਮਿਲ ਵੱਟ ਕੇ ਕੰਮ ਚੱਲਣਾ
ਬਿਲਕੁਲ-ਬਿਲਕੁਲ
ਹੋਰ ਦੱਸੋ ਤੁਸੀਂ ਆਪਣੇ ਬਾਰੇ ਕੀ ਪਸੰਦ ਹੈ ਕੀ ਨਹੀਂ।
ਹਾਂ ਮੈਨੂੰ ਮਤਲਬ ਮਿਠਾਈ ਦੇ ਵਿੱਚ ਮੈਨੂੰ ਇੱਕ ਬਰਫੀ ਹੁੰਦੀ ਹੈ ਉਹਦਾ ਨਾਮ ਪਿਸਤਾ ਬੱਰਫੀ ਹੁੰਦੀ ਉਹ ਮੈਨੂੰ ਬਹੁਤ ਪਸੰਦ ਪਿਸਤਾ ਬੱਰਫੀ ਔਰ ਗੁਲਾਬ ਜਾਮੁਣ ਮਿੱਠਾ ਖੁੱਲਾ ਤਾਂ ਜ਼ਿਆਦਾ ਮਿੱਠਾ ਹੁੰਦਾ ਉਹ ਤਾਂ ਮੈਨੂੰ ਪਸੰਦ ਨਹੀਂ। ਹੋਰ ਕਾਜੂ ਕਤਲੀ ਹੋਦੀਂ ਏ ਇੱਕ ਤੇ
ਕਾਜੂ ਕਤਲੀ ਤਾਂ ਸਾਰਿਆਂ ਦੀ ਫੇਵਰੇਟ ਆ।
ਕਿਉਂਕਿ ਉਹ ਹੁੰਦੀ ਹੈ ਇੰਨੀ ਮਹਿੰਗੀ ਹੁੰਦੀ ਹੈ ਉਹ ਤੇ
ਤੇ ਕੋਸਟਲੀ ਵੀ ਹੁੰਦੀ ਆ ਤੇ ਵਧੀਆ ਵੀ ਹੁੰਦੀ ਹੈ ਨਾ।
ਔਰ ਪਿਓਰ ਬੜਾ ਪਿਓਰ ਹੁੰਦਾ ਉਹ
ਹਾਂ ਉਹਦੇ 'ਚ ਮਿਲਾਵਟ ਵਾਲੀ ਕੋਈ ਸਕੀਮ ਹੀ ਨਹੀਂ ਹੈ।
ਔਰ ਬਿਕਾਨੇਰ ਦੀ ਮਿਠਾਈਆਂ ਤਾਂ ਬਹੁਤ ਵਧੀਆ ਹੁੰਦੀਆਂ ਨੇ ਆਪਾਂ ਤੋਂ ਉਹ ਕਈ ਵਾਰ ਉਥੋਂ ਲੈਂਦੇ ਨੇ ਇੱਕ ਨਾ ਉਹਨਾਂ ਦੇ ਲੱਡੂ ਹਾਂ ਲੱਡੂ ਨ ਹੁੰਦੇ ਜਿਹੇ ਬਿਲਕੁਲ ਬਰੀਕ- ਬਰੀਕ ਬੁੰਦੀ ਵਾਲੇ ਪਤਾ ਨੀ ਉਹਨਾਂ ਨੂੰ ਕੀ ਬੋਲਦੇ ਆ ਮੇਰੇ ਯਾਦ ਨੀ ਆਰਯਾ ਮੋਤੀ ਚੂਰ ਦੀ ਕਹਿੰਦੇ ਇੱਕ ਦੂਜੇ ਜਿਨਾ ਤੇ ਕਵਰ ਨਹੀਂ ਹੁੰਦਾ ਜਿਹੜਾ ਤੁਡੇ ਕੋਲ ਕੋ
ਮੋਟੀ ਜਿਹੀ ਮੁੰਦੀ ਹੁੰਦੀ ਆ ਹਲਕੀ ਜਿਹੀ ਮੋਟੀ ਹਾਂ-ਹਾਂ-ਹਾਂ ਰਾਜਸਥਾਨੀ ਹੁੰਦੇ ਆ ਹਾਂ ਉਹਦੇ 'ਚ ਅਲਗ -ਅਲੱਗ ਕਲਰ ਦੇ ਹੁੰਦੇ ਆ। ਪੀਲੇ ਕਲਰ ਦੀ ਬੂੰਦੀਆਂ ਹੁੰਦੀ ਹੈ, ਵਿੱਚ ਸੰਤਰੀ ਹਰੀ ਐਵੇਂ ਲਾਈ ਹੁੰਦੀ ਹੈ। ਦੋ, ਚਾਰ ਬੂੰਦੀਆਂ। ਹਾਂ- ਹਾਂ -ਹਾਂ ਹਾਂਜੀ -ਹਾਂਜੀ ਉਹ ਵਧੀਆ ਲੱਗਦੇ ਆ।
ਤੇ ਉਹਨਾਂ ਦੀ ਕਚੋਰੀ ਵੀ ਬਹੁਤ ਵਧੀਆ ਹੁੰਦੀ ਹੈ।
ਹਾਂ ਉਹਨਾਂ ਦਾ ਸਾਰੇ ਆਈਟਮ ਵੀ ਵਧੀਆ ਏ।
ਵਧੀਆ ਹੈ ਪਰ ਥੋੜਾ ਕੋਸਟਿਲੀ ਬੋਲ ਸਕਦੇ ਨੇ।
ਉਹਨਾਂ ਦੀ ਸਾਰੀ ਆਈਟਮ ਵਧੀਆ ਏ। ਤਾਂਹੀ ਮਾਰਕੀਟ ਹੈਗੀ ਨਾ ਉਹਦੀ ਮਾਰਕੀ ਟਿੰਗ ਵਗੈਰਾ ਤਾਂ ਹੀ ਹੋ ਰਹੀ ਹੈ ਉਹਨਾਂ ਦੀ ਪਰ ਕੌਣ ਲਏ ਇਨੀ ਚੀਜ਼
ਸਹੀ ਗੱਲ ਆ ਪਰ ਬਹੁਤ ਫੇਮਸ ਨੇ ਹੁਣ ਵੇਖੋ। ਵੀ ਕ ਕਿੱਥੇ ਰਾਜਸਥਾਨ ਦੀ ਉਹ ਮਤਲਬ, ਇੰਨੀ ਫੇਮਸ ਚੀਜ਼ ਹੈ ਨਾ ਹੁਣ ਆਪਣੇ ਇੱਧਰਲੇ ਇਲਾਕੇ ਚ ਮਿਲ ਰਹੀ ਹੈ ਨਾ, ਹੁਣ ਕੁਛ ਨਾ ਕੁਛ ਹੈ ਉਹਦੇ ਵਿੱਚ ਕੁਆਲਿਟੀ ਤਾਂ ਹੀ ਇੱਧਰਲੀ ਸਾਈਡ ਆ ਕੇ ਨਾ, ਉਹਨਾਂ ਦੀਆਂ ਚੀਜ਼ਾਂ ਵਿਕਣ ਵਾਸਤੇ ਲੋਕ
ਹਾਂਜੀ-ਹਾਂਜੀ।
ਕਾਫ਼ੀ ਚੀਜ਼ਾਂ ਆ ਗਈਆਂ ਨੇ, ਉਹਨਾਂ ਦੀਆਂ ਮਤਲਬ, ਕਾਫੀ ਮਿਠਾਈਆਂ ਬਹੁਤ ਵਧੀਆ ਬਣਾਉਂਦੇ ਨੇ, ਆਪਣੀ ਉਹ ਮਤਲਬ ਜਿਵੇਂ ਦੇਸੀ ਘਿਓ ਦੇ ਵਿੱਚ ਜ਼ਿਆਦਾ ਪਿਓਰ ਬਣਾਉਂਦੇ ਨੇ, ਇਹ ਚੀਜ਼ਾਂ
ਹਾਂ ਦੇਸੀ ਘਿਓ ਦੀ ਬਣਾਉਂਦੇ ਆ ਨਾ, ਤਾਂ ਕਰਕੇ ਥੋੜ੍ਹੀ ਜਿਹੀ ਉਹਨਾਂ ਦੀ ਹੈਗੀ ਆ।
ਤੁਸੀਂ ਵੀ ਗਏ ਹੋ ਕਦੇ
ਹਾਂ, ਸਾਡੇ ਤਾਂ ਘਰ ਲਾਗੇ ਹੀ ਹੈ। ਹਾਂ, ਘੁੰਮਦੇ ਫਿਰਦੇ ਚਲੇ ਜਾਓ।
ਜਦੋਂ ਦਿਲ ਕਰਦਾ, ਉਦੋਂ ਲਿਆਂਦਾ ਵਾ।
ਹਾਂ ਜਦੋਂ ਮਰਜ਼ੀ ਨਹੀਂ ਤਾਂ, ਔਨਲਾਈਨ ਵੀ ਆ ਜਾਂਦੀ ਹੈ, ਅੱਜ ਕੱਲ੍ਹ ਤਾਂ ਜਮੈਟੋ 'ਤੇ ਸਵੀਗੀ 'ਤੇ
ਹਾਂ ਮੰਗਵਾ ਸਾਡੇ ਵੀ ਪੀਜ਼ਾ ਵਗੈਰਾ ਨੀ ਮਿਲਦਾ, ਸਾਡੇ ਇਲਾਕੇ ਵਾਰ ਆਪਾਂ ਜਦੋਂ ਖਾਣ ਹੋਏ ਤਾਂ ਔਡਰ ਵਗੈਰਾ ਕਰ ਲੈਂਦੇਂ, ਪੀਜ਼ਾ ਵਗੈਰਾ।
ਇੱਧਰ ਤਾਂ ਸਾਰਾ ਕੁਛ ਮਿਲ ਜਾਂਦਾ, ਗਲੀ ਤੋਂ ਬਾਹਰ ਨਿਕਲੋ ਸਾਰੀ ਸ਼ੋਪ ਸਟ ਹੋ ਜਾਏਗੀ। ਸ਼ੁਰੂ ਹੰਗਰੀਜ਼, ਡੋਮੀਨੋਜ ਵਗੈਰਾ ਸਭ।
ਅੱਛਾ, ਤੁਹਾਡਾ ਇਲਾਕੇ ਸ਼ਹਿਰ ਵਾਲਾ ਹੈ ਨਾ।
ਹਾਂ ਥੋੜਾ ਜ
ਸਾਡਾ ਹਮ, ਉੱਥੇ ਫਿਰ ਤੁਹਾਨੂੰ ਪਤਾ ਮਤਲਬ ਉਹਨਾਂ ਦੀ ਕੰਪਨੀਆਂ ਵਗੈਰਾ, ਜੋ ਵੀ ਉਹਨਾਂ ਦੀ ਸ਼ੋਪ ਵਗੈਰਾ ਕੈਂਟੀਨ ਹੁੰਦੀਆਂ ਨੇ।
ਫਿਰ ਨਾਲੇ, ਸ਼ਹਿਰ ਦੇ ਲੋਕ ਲੋਕ ਨਾਲ ਦੀ ਨਾਲ, ਔਡਰ ਕਰ ਦਿੰਦੇ ਨੇ, ਪਰ ਜਿਵੇਂ ਪਿੰਡ ਦੇ ਲੋਕ ਉਹਨਾਂ ਕਈਆਂ ਨੂੰ ਫੋਨ ਵੀ ਨੀ ਚਲਾਉਣਾ ਆਉਂਦਾ, ਕਈਆਂ ਨੂੰ ਔਡਰ ਨੀ ਕਰਨਾ ਆਉਂਦਾ। ਨਾ, ਉਹ ਚੀਜ਼ ਹੋ ਜਾਂਦੀ ਹੈ, ਫਰਕ ਪੈਂਦਾ। ਚਲੋ ਵਧੀਆ, ਚੱਲਣਾ ਇੰਜੋਏ ਕਰਨਾ ਚਾਹੀਦਾ।
ਹਾਂਜੀ।
ਹੋਰ ਸੁਣਾਓ, ਤੁਹਾਡੇ ਡੈਡੀ ਜੀ ਕੀ ਕਰਦੇ ਨੇ?
ਡੈਡੀ ਜੀ ਤਾਂ, ਥਰਮਲ 'ਚ ਲੱਗੇ ਆ ਜੀ।
ਸਹਿਯੋਗ ਕਰਦੇ।
ਹਾਂਜੀ।
ਹਰਮਲ ਤੇ ਇੱਧਰ ਆ, ਜਿਹੜਾ ਇੱਧਰ ਤਿਉਹਾਰਾਂ ਸਾਈਡ ਰੋਡ ਆ ਹਨਾ, ਤੇ ਇੱਧਰਲੀ ਸਾਈਡ ਆ ਜਿਹੜਾ
ਹਾਂਜੀ -ਹਾਂਜੀ, ਹਾਂਜੀ- ਹਾਂਜੀ ਓਲਡ ਸਹਾਰਨਪੁਰ ਰੋਡ 'ਤੇ।
ਬੜੀ ਦੂਰ ਪੈਂਦਾ ਤੁਹਾਨੂੰ ਫੇਰ।
ਬਸ ਜੀ ਕੀ ਕਰੀਏ ਜਾਣਾ ਪੈਂਦਾ। ਉਹਨਾਂ ਨੇ, ਕੌਣ ਸਾ ਮੋਢਿਆਂ ਤੇ ਚੱਕ ਕੇ ਜਾਣਾ। ਗੱਡੀ ਸਟਾਰਟ ਕਰਨੀ ਜਾਓ
ਹਾਂ
ਹਾਂਜੀ।
ਨਹੀਂ ਵਧੀਆ ਦੇਖੋ, ਆਪਣੇ ਸਾਧਨ ਦਾ ਕੋਈ ਫਾਇਦਾ ਹੀ ਹੈ ਨਾ, ਆਪਣੇ
ਉਹੀ ਤਾਂ, ਹੈਗੀ ਗੱਲ
ਜਦੋਂ ਮਰਜ਼ੀ ਬੰਦਾ ਆ ਸਕਦਾ, ਜਾ ਸਕਦਾ ਹੈ। ਨਾਲੇ ਹੁਣ ਮੀੱਹ ਸ਼ੁਰੂ ਹੋ ਗਏ ਨੇ, ਤੇ ਮੈਂ ਕਿਹਾ ਹੁਣ ਮੀਂਹ ਸ਼ੁਰੂ ਹੋ ਗਏ ਨੇ ਮੀਂਹ ਦੇ ਵਿੱਚ ਵੀ ਆਪਣਾ ਗੱਡੀ ਚ ਬੈਕੇ ਤੇ ਜਾ ਸਕਦਾ ਬੰਦਾ ਨਾ ਪੀ
ਹਰ ਚੀਜ਼ ਦਾ ਆਪਣਾ ਮਤਲਬ ਫਾਇਦਾ ਹੀ ਫਾਇਦਾ ਹੈ ਚਾਹੇ ਸਾਡੇ ਘਰ ਸਾਈਕਲ ਵੀ ਹੈਗੀ ਨਾ ਉਹਦਾ ਵੀ ਫਾਇਦਾ।
ਬਿਲਕੁਲ ਪਹਿਲਾਂ ਦੇ ਕੋੁਲ ਸਾਈਕਲਾਂ ਤੇ ਹੀ ਸਫ਼ਰ ਕਰਦੇ ਹੁੰਦੇ ਸੀ। ਲੋਕੀ ਕਿੱਧਰ ਜਾਣਾ ਸਾਈਕਲ ਤੇ ਕਿੱਧਰੇ
ਹਾਂ ਸੱਤਵੀਂ ਅੱਠਵੀਂ ਕਲਾਸ ਤੱਕ ਸਾਈਕਲਾਂ ਹੀ ਚਲਾਈਆਂ ਨੇ ਹੋਰਗੀ।
ਨਹੀਂ ਹਾਂ ਸਾਡੇ ਵ ਜੇ ਆਪਣੇ ਸਾਡੇ ਦਾਦਾ ਜੀ ਸੀ ਉਹ ਪੰਦਰਾਂ ਪੰਦਰਾਂ ਵੀਹ ਵੀਹ ਕਿਲੋਮੀਟਰ ਦੂਰ ਨਾ ਸਾਈਕਲ ਤੇ ਹੀ ਜਾਂਦੇ ਹੁੰਦੇ ਸੀ ਕੋਈ ਰਿਸ਼ਤੇਦਾਰੀ ਚ ਜਾਣਾ ਹੋਵੇ ਜਾਂ ਕੋਈ ਵੀ ਕੰਮ ਹੋਵੇ
ਹਾਂ ਮੇਰਾ ਬਾਪੂ ਆਪੇ ਦੱਸਦਾ ਸੀ। ਮੇਰਾ ਬਾਪੂ ਆਪੇ ਦੱਸਦਾ ਸੀ ਵੀ ਜਦੋਂ ਅਸੀਂ ਪੜ੍ਹਦੇ ਸੀ ਨਾ ਅ ਮਤਲਬ ਕਿ ਆ ਲਾ ਕੇ ਚੱਲੋ ਜਿਵੇਂ ਮਤਲਬ ਸਾਡਾ ਘਰ ਇੱਧਰ ਹੈ। ਅਤੇ ਸਾਡੇ ਘਰ ਤੋਂ ਸਕੂਲ ਵੀਹ ਤੋਂ ਪੱਚੀ ਕਿਲੋਮੀਟਰ ਦੂਰ ਪੈਂਦਾ ਸੀ।
ਅੱਛਾ ਹਾਂ ਉਹ ਟਮ ਦੇ
ਹਾਂ ਅਤੇ ਅਸੀਂ ਅਤੇ ਅਸੀਂ ਕਦੇ ਪੈਦਲ ਜਾਈਏ ਕਦੇ ਸਾਈਕਲ 'ਤੇ ਜਾਈਏ ਕਦੇ ਪੈਦਲ ਜਾਈਏ ਕਦੇ ਸਾਈਕਲ 'ਤੇ
ਹਾਂ
ਆਹੀ ਚੱਲਦਾ ਸੀ ਕੰਮ
ਸਾਈਕਲ ਤੇ ਮਤਲਬ ਸਾਈਕਲ ਬਹੁਤ ਵਧੀਆ ਹੁੰਦੀ ਹੈ ਵੈਸੇ ਅੱਜ ਕੱਲ੍ਹ ਨਾ ਹੁਣ ਲੋਕਾਂ ਨੇ ਸਾਈਕਲ ਦਾਛੜ ਕੇ ਲੇਕਿਨ ਹੁਣ ਐਕਸ ਮਤਲਬ ਡਾਕਟਰ ਵੀ ਉਹ ਸਾਈਕਲ ਟਾਈਪ ਦੀ ਮਸ਼ੀਨ ਹੁੰਦੀ ਨੇ ਉਹੀ ਉਹ ਕਰਦੇ ਨੇ
ਹਾਂਜੀ ਹਾਂਜੀ
ਵੀ ਆਪਣੀ ਬੋਡੀ ਨੂੰ ਫਿਟ ਰੱਖੋ ਐਕਸਰਸਾਈਜ਼ ਕਰੋ ਸਕਲ ਟਾਈਪ ਦੇ ਹੁੰਦੇ ਮੀਨ ਉਹ ਹੁਣ ਹ ਚਲੋ ਵਧੀਆ ਗੱਲ ਆ
ਹਾਂਜੀ ਕਰਨਾ ਚਾਹੀਦਾ ਵੈਸੇ ਸਾਈਕਲਿੰਗ ਕਰਨੀ ਚਾਹੀਦੀ ਆ ਕਰਤੇ ਰਹਿੰਦੇ ਅਤੇ ਬੰਦਾ ਮਤਲਬ ਫਿੱਟ ਰਹਿੰਦਾ।
ਹਾਂ ਉਹਦੇ ਨਾਲ ਐਕਟਿਵ ਰਹਿੰਦੇ ਨਾ ਬੋਡੀ ਜਿਹੜਾ ਬਲੱਡ ਬਲੱਡ ਸਰਕੂਲੇਸ਼ਨ ਹੈ ਨਾ ਚੱਲਦਾ ਰਹਿੰਦਾ ਜਦੋਂ ਆਪਾਂ ਨੂੰ ਚਲਾਉਂਦੇ ਨਾ ਪੈਰਾਂ ਨਾਲ ਆਪ ਆਪਣੇ ਸਾਧਨ ਦਾ ਇਹ ਫ਼ਾਇਦਾ ਹੀ ਹੈ।
ਹਾਂ ਚਾਹੇ ਕੁਛ ਵੀ ਲਾ ਕੇ ਚੱਲੋ ਤੁਸੀਂ ਜਦੋਂ ਮਰਜੀ ਚੱਲੋ ਜਾੱਕੋ ਬਣਾ ਘੁੰਮਾ ਉਹ
ਚਲੋ ਵਧੀਆ ਗੱਲ ਆ ਚਲੋ ਠੀਕ ਹੈ ਭਾਜੀ ਫੇਰ ਕਰਦੇ ਹਾਂ ਗੱਲਬਾਤ ਚ
ਚਲੋ ਠੀਕ ਹੈ ਜੀ ਕੋਲ ਆ ਰਹੀ ਆ ਮੈਨੂੰ ਨਾ ਸਤਿ ਸ਼੍ਰੀ ਅਕਾਲ ਜੀ।